ਹਾਂਜੀ ਸਤ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੇ ਕੀ ਹਾਲ ਹੈ? ਹਾਂਜੀ ਹਾਂਜੀ ਕੀ ਹਾਲ ਬਸ ਬਸ। ਅੱਜ ਕਿਵੇਂ ਯਾਦ ਕਰ ਲਿਆ ਤੁਸੀਂ?
ਅ ਯਾਰ ਮੈਂ ਨਾ ਉਹ ਪੁੱਛਣਾ ਸੀ ਉਹਦਾ ਟਿਊਸ਼ਨਸ ਦਾ ਪੁੱਛਣਾ ਸੀ। ਮੈਂ ਕਿਹਾ ਹੋਰ ਕੋਈ ਹੈ ਤੁਹਾਡੀ ਨਜ਼ਰ ਵਿਚ।
ਹਾਂ ਸਾਡੇ ਇੱਥੇ ਮੇਰੀ ਗਲੀ ਚ ਵੀ ਹੈਗੀਆਂ ਨੇ ਇੱਕ ਤੇ ਇੱਕ ਮੇਰੀ ਕਜ਼ਨ ਵੀ ਪੜ੍ਹਾਉਂਦੀ ਟਿਊਸ਼ਨ ਕਿਹਨੂੰ ਪਾਉਣਾ ਤੁਸੀਂ ਟਿਊਸ਼ਨ?
ਆਪਣੇ ਬੇਟੇ ਨੂੰ ਹੀ ਪਾਉਣਾ ਟਿਊਸ਼ਨ ਮੈਂ ਨਾ।
ਅੱਛਾ ਅੱਛਾ ਤੁਸੀਂ ਤੁਹਾਨੂੰ ਪਾਇਆ ਦਾ ਸੀ ਨਾ ਮੈਨੂੰ ਲੱਗ ਦਾ ਸਕੂਲ ਟੀਚਰ ਕੋਲ।
ਨਹੀਂ ਮੈਂ ਨੀ ਪਾਇਆ ਸੀ ਮੈਂ ਕਦੀ ਪਾਇਆ ਹੀ ਨਹੀਂ ਸੱਚੀ ਦੱਸਾਂ ਤੇ। ਮਤਲਬ ਕਿ ਪਹਿਲੇ ਛੋਟੀ ਕਲਾਸਿਸ ਹੈਗੀਆਂ ਸੀ। ਫਿਰ ਮੈਂ ਇੰਨਾ ਮਤਲਬ ਕਿ ਬਰਡਨ ਨੀ ਨਾ ਹੁੰਦਾ। ਤਾਂ ਹੁਣ ਜਿਵੇਂ ਜਿਵੇਂ ਕਲਾਸਿਸ ਵੱਡੀਆਂ ਹੋ ਰਹੀਆਂ ਨੇ। ਸਿਲੇਬਸ ਵੀ ਵੱਧ ਰਿਹਾ।
ਹ ਇਹ ਤਾਂ ਹੈ ਵੇ
ਹਾਂ ਤਾਂ ਮੈਂ ਪੁੱਛਿਆ ਸੀ ਕਿਉਂਕਿ ਨਾ ਟਾਈਮ ਹੀ ਛੋਟੇਜ ਹੋ ਜਾਂਦੀ ਬੜੀ ਜ਼ਿਆਦਾ ਹੁਣ ਮੇਰੇ ਕੋਲ ਘੱਟ ਹੀ ਪੜ੍ਹਦੇ ਪਹਿਲੇ ਤਾਂ ਚਲ ਮੈ ਬਿਠਾ ਕੇ ਪੜ੍ਹਾ ਲੈਂਦੇ ਸੀ ਹੁਣ ਬੜਾ ਟਾਲੇ ਮਟੋਲੇ ਕਰਦਾ।
ਖ ਕੁਛ ਕੱਪੜਿਆਂ ਦੇ ਨਾਲ ਨਾ ਪਾਈ ਸੂਟ 'ਚ ਰੰਗ ਨਿਕਲਦਾ ਐਸਤਾ- ਐਸਤਾ
ਕੋਈ ਤੁਸੀ ਮੈਂ ਤੁਹਾਨੂੰ ਨੰਬਰ ਭੇਜ ਦੀ ਕਰਨ ਵੀ ਅੱਛਾ ਪੜਾਂਦੇ ਹੋ ਈਵਨ ਸਕੂਲ ਵੀ ਟੀਚ ਕਰਦੇ ਹੋ ਨਾ। ਹਾਂ ਤੇ ਉਹਨੂੰ ਕਾਫੀ ਅੱਛੀ ਨੌਲੇਜ ਏ। ਬਾਕੀ ਇੱਕ ਸਾਡੇ ਇੱਥੇ ਗੱਡੀ 'ਚ ਵੀ ਰਹਿੰਦੀ ਏ ਉਹਦਾ ਵੀ ਮੈਂ ਤੁਹਾਨੂੰ ਨੰਬਰ ਜੇ ਕਹਿੰਦੇ ਤੇ ਮੈਂ ਤੁਹਾਨੂੰ ਭੇਜ ਦਿੰਦੀ ਹਾਂ। ਬਟ ਉਹ ਮੈਨੂੰ ਲੱਗਦਾ ਨਾ ਸਬਜੈਕਟ ਵਾਈਜ਼ ਲੈਂਦੀ ਆ ਫੀਸ ਨਾ।
ਹੁਣ ਮੈਨੂੰ ਤੇ ਚਾਹੀਦਾ। ਕਿ ਹਾਂ ਅੱਛਾ- ਅੱਛਾ ਨਹੀਂ ਮੈਨੂੰ ਤਾਂ ਚਾਹੀਦਾ ਕਿ ਵਧੀਆ ਪੜ੍ਹਾਂਦੇ ਹੋਣ ਬਸ
ਹਾਂ ਨਹੀਂ ਉਹ ਮੈਨੂੰ ਲੱਗਦਾ ਫੇਰ ਤੁਹਾਡੇ ਸਬਜੈਕਟ ਵਾਇਜ਼ ਫੀਸ ਲੈਣਗੇ ਕਿਉਕਿ ਸਿੰਗਲ ਸਬਜੈਕਟ ਪੜ੍ਹਾਦੇ ਹੋ ਨੇ ਜਿਵੇਂ ਕਿਸੇ ਨੇ ਸਿਰਫ ਮੈਂਥ ਦੀ ਟਿਊਸ਼ਨ ਲਾਣੀ। ਫਿਰ ਇੰਗਲਿਸ਼ ਦੀ ਟਿਊਸ਼ਨ ਲਾਣੀ ਏ। ਹਨਾ ਬਾਕੀ ਕੋਈ ਨੀ ਮੈਂ ਤੁਹਾਨੂੰ ਪਤਾ ਕਰ ਦਿੰਦੀ ਆਂ।
ਆਂ।
ਤੇ ਉਹ ਜਿਹੜੀ ਮੇਰੀ ਕਜ਼ਨ ਏ। ਅਤੇ ਜਿਹੜੀ ਮੇਰੀ ਕਜ਼ਨ ਹੈ ਉਹ ਮਤਲਬ ਸਾਰੇ ਸਬਜੈਕਟਸ ਪੜ੍ਹਾਂਦੀ ਏ। ਤੇ ਠੀਕ ਅੱਛਾ ਪੜਾਂਦੀ ਉਹਦੇ ਕੋਲ ਵੀ ਕਾਫੀ ਬੱਚੇ ਹਾਂ ਹਾਂ ਉਹਨੇ ਉਹਦੇ ਕੋਲ ਤਾਂ ਕਾਫੀ ਬੱਚੇ ਉਹ ਨੇ ਤਾਂ ਸਗੋਂ ਬੈਚ ਡਿਵਾਈਡ ਕੀਤੇ ਜਿਵੇਂ ਫਸਟ ਤੋ ਲੈ ਕੇ ਘਰ ਦੇ ਬੱਚੇ ਇੰਨੇ ਤੇ ਇੰਨੇ ਵਜੇ ਤੱਕ ਲਾਣਗੇ। ਫ ਜ਼ਿਆਦਾ ਖਿਚੜੀ ਪੱਕ ਜਾਂਦੀ ਨਾ ਫਿਰ ਕਹਿੰਦੀ ਮੈਂ ਵੀ ਨੀ ਟਾਈਮ ਪਾਂਦੀ। ਬੱਚਾ ਵੀ ਨਾ ਧਿਆਨ ਦੇ ਪਾਏ ਪੜ੍ਹਾਈ ਨਾ ਕਰ ਪਾਏ ਕਹਿੰਦੇ ਫਿਰ ਕੀ ਫਾਇਦਾ ਮੈਂ ਫੀਸ ਵੀ ਲਵਾਂ।
ਹਾਂ ਉਹ ਬੜਾ ਮੁਸ਼ਕਿਲ ਹੋ ਜਾਂਦਾ ਫਿਰ ਪਤਾ ਪੇਰੈਂਟਸ ਨੇ ਵੀ ਪੇਰੈਂਟਸ ਕੰਪਲੇਨ ਵੀ ਕਰਦੇ ਨੇ ਫਿਰ
ਹਾਂ ਹਾਂ
ਹੋਰ ਦੱਸੋ ਜੀ ਕੀ ਕਰਦੇ ਸੀ ਕੱਪੜੇ ਧੋ ਰਹੇ ਸੀ।
ਬਸ ਹਾਂ ਬਸ ਸੰਡੇ ਸੀ ਨਾ ਕੱਪੜੇ ਕੁਪੜੇ ਧੋ ਲਈਏ ਫੇਰ ਤੁਹਾਨੂੰ ਪਤਾ ਫ ਕੱਲ ਮੰਡੇ ਤੇ ਤੁਹਾਨੂੰ ਪਤਾ ਫਿਰ ਹਾਂ ਫਿਰ ਕੰਮਾਂ ਵਾਲੇ ਦਿਨ ਸ਼ੁਰੂ ਹੋ ਗਿਆਂ। ਫ ਲੋਕਾਂ ਨੂੰ ਸੰਡੇ ਚੱਦਰਾਂ ਚੁਦਰਾਂ ਵੀ ਲੈ ਜਾਂਦੀਆਂ ਨੇ ਘਰ ਸਭ ਫ੍ਰੀ ਹੁੰਦੇ।
ਹਾਂ- ਹਾਂ- ਹਾਂ- ਹਾਂ-ਹਾਂ। ਇਹੀ ਹੈ ਗੱਲ ਕਈਆਂ ਵੀ ਜਿਵੇਂ ਹੁਣ ਕੁਛ ਲੋਕ ਜਿਵੇਂ ਅਸੀਂ ਵੀ ਖੁੱਦ ਵੀ ਮੇਰੇ ਏਨ ਸਾਲ ਘਰ ਡੇਲੀ ਕੱਪੜੇ ਧੋਲਦੇ ਪਏ ਨੇ।
ਅੱਛਾ
ਉਹ ਨੇ ਕੱਪੜੇ ਭਾਵੇਂ ਦੋ ਜੋੜੇ ਨੇ ਇੱਕ ਜੋੜਾ ਜੋ ਵੀ ਹੈ ਉਹਨਾਂ ਨੇ ਡੇਲੀ ਮੰਮਾ ਨੇ ਕੱਪੜੇ ਧੋਣੇ ਹੀ ਧੋਣੇ।
ਨਹੀਂ ਵੈਸੇ ਡੇਲੀ ਕੱਪੜੇ ਬੜੇ ਸਹੀ ਲੈਂਦੇ ਜੇ ਨਾਲੋਂ ਨਾਲ ਪਤਾ ਕੀ ਹੋ ਜਾਂਦਾ।
ਹਾਂ ਤੇ ਕਿ ਹਾਂ। ਨਾਲੇ ਜਗ੍ਹਾ ਵੀ ਫਿਰ ਹੋ ਜਾਂਦਾ ਨਾ ਜਗ੍ਹਾ ਵੀ ਘੱਟ ਮਲੱਕੀ ਜਾਂਦੀ ਹੈ। ਬ ਇਕੱਠੇ ਤੋਂ ਉਹ ਜਗ੍ਹਾ ਵੀ ਟੂੰਡਦੇ ਰਹੋ ਕਿੱਥੇ ਪਾਈਏ ਕੱਪੜੇ ਕਿੱਥੇ ਪਾਈਏ। ਹੁਣ ਇੱਧਰ ਮੇਰੇ ਪੇਕੇ ਐਵੇਂ ਧੋਂਦੇ ਨਾ ਹਫ਼ਤੇ ਬਾਅਦ ਹੀ ਲਗਾਂਦੇ ਨੇ ਮਸ਼ੀਨ ਵਿਚਾਰੇ ਕੱਪੜੇ ਦੀ ਜਗ੍ਹਾ ਢੂੰਡਦੇ ਅੰਦਰ ਕਮਰਿਆਂ 'ਚ ਹੀ ਪਾਈ ਰੱਖਦੇ।
ਹਾਂ ਨਹੀਂ ਅਸੀਂ ਤਾਂ ਦੋ ਦਿਨ ਬਾਅਦ ਧੋਣੇ ਹਾਂ ਪਰ ਫੇਰ ਸੰਡੇ ਨੂੰ ਨਾ ਫਿਰ ਚਦਰਾ ਚੁਦਰਾ ਹੁੰ
ਹਾਂ-ਹਾਂ-ਹਾਂ-ਹਾਂ। ਮੇਰੇ ਅੰਦਰ ਤੇ ਪੇਕੇ ਤੇ, ਹਫਤੇ ਬਾਅਦ ਲਾਉਂਦੀ ਮੇਰੀ ਭਰਜਾਈ ਐ ਬੜੀ, ਲੇਟ ਕਰਦੀ ਏ
ਪਤਾ ਕੀ ਏ ਉਹ ਜਿਵੇਂ, ਅ ਵੱਡੇ -ਵੱਡੇ ਸ਼ਹਿਰ ਵਿੱਚ ਪਤਾ ਟਾਈਮ, ਵੀ ਨੀ ਹੁੰਦਾ ਕਿਸੇ ਵੀਕ।
ਹਾਂ, ਸਹੀ -ਸਹੀ ਕਹਿ ਰਹੇ ਹੋ।
ਹਾਂ ਸਾਰੇ, ਤੁਹਾਨੂੰ ਪਤਾ ਔਫਿਸ ਵਾਲੇ ਬੰਦੇ ਨੇ। ਤੇ ਜਨਾਾਨੀਆਂ ਵੀ, ਕੰਮ ਕਰਦੀਆਂ ਨੇ।
ਹਾਂ ਇੱਥੇ ਤੇ ਇੱਕ ਬੰਦਾ ਉਹ ਕੀ ਨ ਅਗਰ ਕਮਾਉਣ ਵਾਲੇ ਸੱਤ ਹੈਗੇ, ਨਾ ਤੇ ਖਾਣ ਵਾਲੇ ਵੀ, ਸਾਥੀ ਹੈ ਜਿਵੇਂ ਸਾਡੇ ਤੇ ਵਿਚਾਰੇ ਦੋ ਕਮਾਣ ਵਾਲੇ ਤੇ ਚਾਰ ਖਾਣ ਵਾਲੇ
ਹਾਂ
ਹ
ਨਹੀਂ, ਤੁਹਾਡੇ ਤਾਂ ਮੈਨੂੰ ਲੱਗਦਾ, ਤੁਹਾਡੇ ਛੋਟੇ ਉਹ ਵੀ ਜਾਂਦੇ ਨੇ ਕੰਮ ਕਰਨ।
ਹਾਂ ਮੇਰੀ ਸਿਸਟਰ ਵੀ ਜਾਂਦੀ ਹੈ, ਮੇਰੇ ਭਾਬੀ ਘਰ ਹੀ ਕਰਦੀ ਹੈ, ਕੰਮ ਮੇਰੇ ਭਰਾ ਨੇ ਤਾਂ ਨਾ ਉਹ, ਘਰ ਬੈਠ ਕਰਦੀ ਆ ਉਹ।
ਅੱਛਾ -ਅੱਛਾ।
ਹਾਂ
ਨਹੀਂ ਮੈਂ ਤੁਹਾਡੇ- ਤੁਹਾਡੇ ਘਰੋਂ ਕਹਿ ਰਹੀ ਹਾਂ ਮੈਂ ਤੁਹਾਡੇ ਜਿਵੇਂ
ਹ ਅੱਛਾ ਦਰਾਣੀ ਮੇਰੀ ਹਾਂ, ਹਾਂਜੀ ਮੇਰੀ ਦਰਾਣੀ ਹਾਂ, ਜਾਂਦੀ ਆ ਉਹ ਵੀ ਉਹ ਵੀ ਉਹ ਫੈਕੀ ਚ ਜਾਂਦੀ ਏ ਉਹ ਪੇਕੇ ਗਈ ਦੀ ਏ। ਤੇ ਉਹਨਾਂ ਦੀ ਸਿਸਟਰ ਆਈ ਹੋਈ ਸੀ ਨਾ, ਤੇ ਉਹ ਫੇਰ ਜਦੋਂ ਉਹਦੀ ਸਿਸਟਰ ਆਉਂਦੀ, ਫਿਰ ਉਹ ਚਲੀ ਜਾਂਦੀ ਹੈ। ਮੈਂ ਗਈ ਸੀ, ਜਿਸ ਦਿਨ ਮੈਂ ਨਿਕਲਣਾ ਆ, ਤੇ ਉਹ ਫੇਿਰ ਉਸੀ ਦਿਨ ਉਹਦੀ ਸਿਸਟਰ ਵੀ ਆ ਗਈ।
ਅੱਛਾ। ਹਾਂ ਨਹੀਂ, ਕਾਫੀ ਦਿਨ ਹੋ ਗਏ ਕੇ ਦੇਖ ਵੀ ਰੋਜ਼ ਜਿਹੜੇ ਨਾ ਸੁਣਨ ਨੂੰ ਹੁੰਦੇ। ਵਿੱਚ ਦਿਨ ਵਾਸਤੇ
ਹਾਂ- ਹਾਂ ਨਿਕਲਦੀ ਹੈ ਨਾ ਇੱਧਰ ਦੀ ਹੁਣ, ਗਈ ਹੋਈ ਹੈ, ਪੇੇਕੇ ਗਈ ਹੋਈ ਆ ਉਹ।
ਹੋਰ, ਤੁਹਾਨੂੰ ਕਿੰਨੇ ਦਿਨ ਦੀ ਛੁੱਟੀ? ਮੈਂ ਆਂਈ ਪੇਕੇ ਤਾਂ ਤੋਂ ਪੇਕੇ ਵਾਤੇ
ਇੱਕ ਵਸਤੇ, ਸੋਰਿਆਂ ਤੋਂ। ਬਸ ਉਹੀ, ਜਿਹੜੀ ਛੁੱਟੀਆਂ ਰ ਹੈਗੀਆਂ। ਸਹੀ ਗੱਲ ਹੈ, ਬਸ ਅਜ ਜਿੰਨੇ ਦਿਨ ਹੁਣ ਹੈਗੇ ਨੇ ਵੈਸੇ ਤੇ ਉਹ ਕੀ ਨਾ, ਮੈਂ ਆਉਣਾ ਸੀ ਟਵਟੀ ਨਿਨ ਥਰਟੀ ਨੂੰ। ਹੋਈ ਜਾਏਗਾ, ਟਵਟੀ ਨਨ ਥਰਟੀ ਹੋਈ ਜਾਏਗੀ ਮੈਨੂੰ ਲੱਗਦਾ, ਜਿੱਥੇ ਤੱਕ ਐ ਅਗਲੇ। ਪਹਿਲਾ ਰਵਾ ਕੇ ਜਾਵਾਗੀ
ਅੱਛਾ ਚਲੋ ਮੈਂ ਆਗੀ ਰਦਾ ਟਾਈਮ।
ਹਾਲ ਤਾਂ ਬੜਾ ਟਾਈਮ ਪਿਆ, ਹੋਰ ਬੱਚੇ ਠੀਕ ਨੇ ਗਲੀ ਵਾਲੇ ਜਿਹੜੇ ਖੇਲਦੇ ਨੇ।
ਹਾਂ, ਸਭ ਵਧੀਆ, ਯਾਦ ਕਰਦੇ ਹੁੰਦੇ ਨੇ।
ਰੋਜ਼ ਹੀ ਆਉਂਦੇ ਨੇ, ਮੰਮੀ ਮੇਰੇ ਮਦਰ ਇਨ -ਲੋ ਨੂੰ, ਦੱਸਦੇ ਨਾ ਮੰਮੀ ਕਹਿੰਦੀ, ਰੋਜ਼ ਹੀ ਆਉਂਦੇ ਨੇ ਉਹ ਪੁੱ। ਅਛਾ, ਨਡੇਲੀ ਮਨਰਾਜ ਆ ਗਿਆ।
ਬਸ, ਗਰੁੱਪ ਬਣਿਆ ਦੇ ਨਾ ਵੀ, ਇੰਨੇ ਬੱਚਿਆਂ ਨੇ ਖੇਲਣੇ -ਖੇਲਣਾ ਸਾਡੀ ਵੀ ਮੇਰੀ ਵੀ ਸਿਸਟਰ ਜਿਹੜੀ ਨਾ ਛੋਟੀ, ਉਹਨੂੰ ਵੀ ਆਵਾਜ਼ਾਂ ਲਾ ਕੇ ਬੁਲਾਉਣ ਆਉਣਗੇ। ਵੀ ਹਾਂ, ਭੇਜਦੌ ਉਹਨੂੰ ਸ਼ਾਮ ਹੋ ਗਈ।
ਅੱਛਾ, ਉਹੀ ਨਾ ਜਿ ਜਿ। ਬੱਚਿਆਂ ਦਾ ਜਿਹਦੇ ਨਾਲ, ਦਿਲ ਲੱਗੇ ਬੱਚਾ ਫੇਿਰ ਉਹਦੇ ਨਾਲ ਹੀ ਖੇਲਦਾ, ਹੁਣ ਮੇਰਾ ਮਨ ਰਾਜ ਕਿੱਧਰੇ ਨੀ ਜਾਂਦਾ ਸੀ। ਤੇ ਇੱਕ ਵਾਰੀ, ਬੱਸ ਗਿਆ ਉੱਥੇ ਸਾਈਕਲਿੰਗ ਕਰਨ ਉਹ ਪਿਛੇ ਹੀ ਪੈ ਗਏ, ਨਹੀਂ ਹਮ ਤੋਂ ਇਸੇ ਕੇ ਸਾਥ ਖੇਲੈਂਗੇ ਹੈ ਇਹਦੇ ਨਾਲ।
ਹਾਂ ਨਹੀਂਪਹਿਲੇ ਨੀ ਆਂਦਾ ਹੁੰਦਾ ਸੀ। ਪਹਿਲੇ ਇਕਲਾ ਤੁਹਾਡਾ ਮੁੰਡਾ ਖੇਲਦਾ ਹੁੰਦਾ ਸੀ। ਇਹ ਸਿਖਾਂਦਾ ਹੁੰਦਾ ਸੀ ਯਾ ਦਾਦੂ ਨਾਲ ਆਂਦਾ ਹੁੰਦਾ ਸੀ ਥੋੜੀ ਦੇਰ ਆ ਕੇ ਨਾਹ ਕੇ ਚਲਾ ਜਾਂਦਾ ਸੀ ਨਾ ਤੇ
ਹਾਂ ਹੁਣ ਤੇ ਉਹ ਸਾਰੇ ਬੱਚੇ ਹੁਣ ਕਹਿੰਦੇ ਨਹੀਂ। ਮਨੂੰ ਰਾਜ ਕੇ ਸਾਥ ਹੀ ਖੇਲਣਾ ਉਹਦੇ ਨਾਲ ਹੀ ਖੇਲਣਾ ਉਹਨੂੰ ਬੁਲਾਓ।
ਉਹ ਬੱਚੇ ਹੁੰਦੇ ਨਾ ਹਾਣ ਦੇ ਹਾਣ।
ਹਾਂ ਹਾ ਣ ਨੂੰ ਹਾਣ ਪਿਆਰਾ ਹੁੰਦਾ ਸਹੀ ਕਹਿ ਰਹੇ ਹੋ।
ਹਾਂ ਬਿਲਕੁਲ ਹੋਰ। ਮੈਂ ਸੁਣੀਆਂ ਦਿੱਲੀ ਸਮਾਨ ਬੜਾ ਅੱਛਾ ਮਿਲਦਾ।
ਹਾਂਜੀ ਸਮਾਨ ਤੇ ਬੜਾ ਵਧੀਆ ਮਿਲਦਾ ਜੀ। ਅੱ ਤੇ ਹੁਣ ਕੀ ਕਹਿੰਦੇ ਨੇ ਉਹ ਜਿਵੇਂ ਇੱਥੇ ਨਾ ਥੋਕ ਜਿਆਦਾ ਮਿਲਦਾ ਇਥੇ ਸਿੰਗਲ ਪੀਸ ਘੱਟ ਮਿਲਦੇ ਨੇ। ਥੋ ਕੇ ਜਿਆਦਾ ਲੋਕੀ ਲੈ ਦਿੰਦੇ।
ਕਮ ਨੇ ਨਾ ਉ। ਸਾਰਾ ਆਉਂਦੇ ਸਾਰੇ ਭਰ ਹੋਵੇ।
ਹਾਂ ਇਸ ਕਰਕੇ ਤੁਸੀਂ ਜਿੱਥੇ ਮਰਜੀ ਹਾਂਜੀ। ਤੁਸੀਂ ਜਿਹੜੀ ਮਰਜ਼ੀ ਮਤਲਬ ਕਿ ਏਰੀਏ ਚ ਚਲੇ ਜਾਓ ਕਿਉਂਕਿ ਦਿੱਲੀ ਬਹੁਤ ਵੱਡੀ ਹੈ। ਜਿਹੜੇ ਮਰਜੀ ਏਰੀਏ ਚੇ ਉੱਥੇ ਤਾਨੂੰ। ਕੋਈ ਨਾ ਕੋਈ ਮਾਰਕੀਟ ਮਿਲੇਗੀ ਜਿਹੜੀ ਉਸ ਚੀਜ਼ ਦੀ ਸਪੈਸ਼ਲ ਹੁੰਦੀ ਹੈ ਜਿਵੇਂ ਹੁਣ ਸਾਡੇ ਇੱਧਰ ਇੱਕ ਪਾੜਗੰਜ ਅ ਸਾਈਡ ਹੈਗੀ ਹੈ। ਉੱਥੇ ਸਦਰ ਬਾਜ਼ਾਰ ਹੈ ਉੱਥੇ ਸਾਰਾ ਸਮਾਨ ਮਿਲਦਾ ਤੁਸੀਂ ਜੋ ਮਰਜੀ ਲੈ ਲੋ। ਤੇ ਇੱਥੇ ਇੱਕ ਹੋਰ ਮਾਰਕੀਟ ਆ ਗਫਾਰ ਮਾਰਕੀਟ ਹਾਂ। ਇੱਕ ਇੱਥੇ ਪਾੜਗੰਜ ਚ ਕਰੋਲ ਬਾਗ ਫਾਰ ਮਾਰਕੀਟ ਆ ਉੱਥੇ ਤੁਹਾਨੂੰ ਫੋਨ ਇਲੈਕਟ੍ਰੋਨਿਕ ਸਮਾਨ। ਤੁਸੀਂ ਕੁਛ ਵੀ ਖਰੀਦ ਲੋ ਤੁਹਾਨੂੰ ਥੋਕ ਦੇ ਹਿਸਾਬ ਨਾਲ ਮਿਲਦਾ। ਤੇ ਉੱਥੇ ਵੀ ਬੜੇ ਰੀਜਨੇਲ ਪ੍ਰ ਈਜ ਮਿਲ ਟੀ ਵੀ।
ਨਹੀਂ ਮੈਂ ਸੁਣਿਆ ਸੀ ਜਿਵੇਂ ਸਦਰ ਬਾਜ਼ਾਰ ਹੈਗਾ ਵੇ ਦੋ ਦੋ ਰੁਪਏ ਦੇ ਨੇਲ ਪੇਟ ਐਵੇਂ ਵੀ ਕੁ ਕੁ ਮਿਲਦਾ ਜਿਵੇਂ ਰੀਲਸ ਵਗੈਰਾ ਦਿਖਾਉਦੇ ਨੇ ਉਦ ਮੇਰਾ ਕੁਛ ਮੈਂ ਕਿਹਾ ਸਦਰ ਬਜ਼ਾਰ ਵਿਚ ਕਹਿੰਦੇ ਨੇ ਨਾ ਫਿਰ ਮਤਲਬ ਰੀਲ ਵਗੈਰਾ ਚ ਦਿਖਾਂਦੇ ਨਾ ਪੰਜਾਹ ਪੰਜਾਹ ਦੇ ਟੋਪ ਸੂਟ। ਸੌ ਸੌ ਰੁਪਏ ਦੇ ਐਵੇਂ ਤੈਨ ਕੁਛ ਹੁੰਦਾ।
ਨਹੀਂ ਉਹ ਉਹ ਸਦਰ ਬਾਜ਼ਾਰ ਦੀ ਸਦਰ ਬਾਜ਼ਾਰ ਦੇ ਨਾਲ ਲੱਗਦਾ ਚਾਵੜੀ ਬਾਜ਼ਾਰ ਚਾਂਦਨੀ ਚੌਕ ਚਾਵੜੀ ਬਜਾਰ ਉੱਥੇ ਮਿਲਦੇ ਨੇ ਕੱਟ ਪੀਸ ਵਗੈਰਾ ਨਾ। ਸੌ ਸੌ ਰੁਪਏ ਦੇ ਅੱਸੀ ਅੱਸੀ ਰੁਪਏ ਦੇ ਏਦਾਂ ਮਿਲ ਜਾਂਦੇ ਕਿਤੇ ਬੜੇ ਵਧੀਆ।
ਉਹੀ ਉਹ ਬੜੀ ਰੀਲ ਵਗੈਰਾ ਆਉਂਦੀ ਹੁੰਦੀ ਨਾ ਦਿੱਲੀ ਦੀ।
ਹਾਂ ਹਾਂ ਹਾਂ ਹਾਂ ਹੁਣ ਇੱਥੇ ਇੱਕ ਚੋਰ ਬਜਾਰ ਹੈ ਹੈ ਲਾਲ ਕਿਲ੍ਹੇ ਦੇ ਲਾਲ ਕਿਲ੍ਹੇ ਦੇ ਕੋਲ ਨਾ ਇੱਕ ਚੋਰ ਬਾਜ਼ਾਰ ਹੈ ਉੱਥੇ ਤੁਹਾਨੂੰ ਇਹ ਕੀ ਸੂਟਕੇਸ ਵਗੈਰਾ ਬੈਗ ਇਹ ਬੜੇ ਅੱਛੇ ਮਿਲਦੇ ਰੀਜਨੇਬਲ ਪ੍ਰਾਈਜ
ਮ ਕਦੀ ਗਈ ਨਾ ਤੁਾਨੇ ਅਗਰ ਜਾਓ ਤੇ ਫਿਰ ਬੰਦੇ ਨੂੰ ਥੋੜਾ ਮਤਲਬ ਪਲੇਸ ਦਾ ਪਤਾ ਹੋਣਾ ਚਾਹੀਦਾ।
ਹਾਂ ਲਾਲ ਕਿਲ੍ਹੇ ਵੱਲ ਤੇ ਮੈਂ ਵੀ ਨੀ ਖੈਰ ਗਈ ਹਲੇ ਤੱਕ ਕਿਉਂਕਿ ਦੂਰ ਬੜਾ ਮੇਰੇ ਘਰ ਤੋਂ ਬਹੁਤ ਦੂਰ ਹੈ। ਹਾਂ ਮੈਂ ਤੇ ਮੈਂ ਸੀਆਪਣੇ ਬ੍ਰਦਰ ਨੂੰ ਕਿਹਾ ਸੀ ਮੈਂ ਕਿਹਾ ਕਿਸੀ ਦਿਨ ਤੋਂ ਕੰਮ ਤੂ ਫਰੀ ਹੋਏਗਾ ਨਾ ਮੈਨ ਲੈ ਜ ਕਿਉਂਕਿ ਇੱਥੇ ਦੀ ਨਾ ਮੈਟਰੋ ਤੇ ਚਲੋ ਜਾਂ ਫਿਰ ਮੈਟਰੋ ਤੇ ਉੱਥੋਂ ਉਤਰ ਕੇ ਨਾ ਅੱਗੇ ਬੜਾ ਤੁਰਨਾ ਪੈਂਦਾ ਹੈ। ਮਤਲਬ ਕਿ ਰਿਕਸ਼ਾ ਹੀ ਕਰਨਾ ਪੈਂਦਾ ਬਹੁਤ ਦੂਰ ਜਾਣਾ ਪੈਂਦਾ ਅੱਗੇ।
ਹਾਂ
ਹਾਂ ਫਿਰ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਤੂੰ ਮੈਨ ਆਪਣੇ ਹੀ ਐਕਟਿਵਾ ਤੇ ਆਪਣੀ ਐਕਟੀਵਾ ਤੇ ਲੈ ਕੇ ਚਲਾ ਜਾਈ ਤਾਂ ਕਿ ਮੈਂ ਸਮਾਨ ਖਰੀਦ
ਤੁਹਾਡੇ ਸਿਸਟਰ ਵੀ ਆਏ ਹੋਣੇ ਨ ਰੈਨ ਵਾਸਤੇ ਹਨਾ।
ਅੱਜ ਆਏਗੀ ਉਹ ਹੁਣੇ ਬਸ ਆਉਣ ਵਾਲੀ ਆ ਉਹ ਜੋਬ ਤੋਂ ਫ੍ਰਰੀ ਹੋ ਕੇ ਨਾ ਸਿੱਧਾ ਕਹਿੰਦੀ ਸੀ ਮੈਂ ਤੇਰੇ ਕੋਲ ਹੀ ਆ ਜਾਵਗੀ ਜੋਬ ਤੋਂ ਓਕੇ।
ਅੱਛਾ।
ਹਾਂ।
ਵਧੀਆ ਐ, ਚਲੋ ਠੀਕ ਠੀਕ ਐ ਫੇਰ ਹੈ ਹਾਂਜੀ, ਠੀਕ ਏ, ਓਕੇ। ਸਸ਼ ਰੀ ਕਾਲ, ਸਸ਼ ਰੀ ਕਾਲ।